ਹੈਲੋ
ਹਾਂਜੀ ਸਤਿ ਸ਼੍ਰੀ ਕਾਲ।
ਸਾਸ ਸ਼੍ਰੀ ਕਾਲ ਜੀ ਈਈ
ਹੈਲੋ ਓ
ਹੈਲੋ, ਆਵਾਜ਼ ਆ ਰੀ ਐ?
ਹਾਂਜੀ-ਹਾਂਜੀ ਮੈਂ ਕਿਆ ਸਾਸਰੀ ਕਾਲ ਜੀ।
ਸਸ ਰੀ ਕਾਲ ਜੀ, ਮੈਂ ਕਿਆ ਸਸ ਰੀ ਕਾਲ, ਮੈਨੂੰ ਲੱਗਦਾ ਤੁਆਨੂੰ ਵਾਜ਼ ਨੀ ਆ ਰਈ ਹੈਗੀ।
ਹਾਂਜੀ, ਹੁਨ ਆਏ ਹੋਰ ਘਰ ਪਰਿਵਾਰ ਸਬ ਵਦੀਆ।
ਸਬ ਵਦੀਆ ਜੀ, ਤੁਸੀਂ ਸੁਨਾਓ ਤੁਸੀਂ ਠੀਕ
ਵਦੀਆ ਹਾਂਜੀ ਵਦੀਆ, ਤੁਸੀਂ ਕਿਵੇਂ ਯਾਦ ਕਰ ਲੇਆ ਅੱਜ।
ਬਸ ਉਂਜ ਈ ਯਾਦ ਆ ਰਈ ਸੀ ਤੁਆਡੀ ਬੜੀ ਜਾਦਾ ਮੈਨੂੰ।
ਅੱਛਾ ਤੇ ਘਰੇ ਆ ਜਾਨਾ ਸੀ ਤੁਸੀਂ ਅੱਜ ਸਗੋਂ ਅਸੀਂ ਡਿਨਰ ਤਿਆਰ ਕੀਤਾ ਤੇ ਅਸੀ ਚਾਂਪ ਵਗੈਰਾ ਬਨਾਈ ਸੀ। ਰੈਤਾ ਪਾਇਆ ਸੀ ਚੌਲ, ਪਤਾ ਕੀ ਗੱਲ ਏ ਭੈਨ ਜੀ ਤੇ ਤੁਆਨੂੰ ਮੈਨੂੰ ਥੋੜੀ ਪਤਾ ਸੀਗਾ ਤੁਆਨੂੰ ਯਾਦ ਆ ਰਈ, ਤੁਆਨੂੰ ਯਾਦ ਆ ਰਈ ਸੀ ਤੁਸੀਂ ਘਰ ਆਂਦੇ ਡਿਨਰ ਕਰਦੇ ਸਗੋਂ ਸਾਨੂੰ ਪਤਾ ਸਾਨੂੰ, ਅੱਛਾ-ਅੱਛਾ। ਹਾਂ, ਤੇ ਘਰ ਆ ਜਾਂਦੇ ਤੁਸੀਂ।
ਟਾਈਮ ਨੀ ਲੱਗੇਆ ਮੈਂ ਇਸੀ ਕਰਕੇ ਕੋਲ ਕੀਤੀ ਸੀ ਤੁਆਨੂੰ। ਸ਼ਾਮ ਨੂੰ ਤੁਸੀਂ ਪਿਕ ਨੀ ਕੀਤੀ ਮੇਰੀ ਕੋਲ, ਮੈਂ ਕਿਆ ਚੱਲ ਹੁਨ ਕਰਦੀ ਆਂ।
ਥੋੜਾ ਨਾ ਬਿਜ਼ੀ ਰੈਨਾ ਤੁਆਨੂੰ ਪਤਾ ਈ ਐ ਅੱਜ-ਕੱਲ ਸੀਜ਼ਨ ਚੱਲ ਰਿਆ ਕੱਪੜੇਆਂ ਦਾ।
ਬਸ ਉਸੇ ਪਿੱਛੇ ਮੈਂ ਫੋਨ ਕਰਨਾ ਸੀ, ਉਸੀ ਪਿੱਛੇ ਬਸ
ਅੱਛਾ ਡਰੈਸ ਵਗੈਰਾ ਬਨਵਾਨੀ ਸੀਗੀ ਤੁਸੀਂ।
ਹਾਂਜੀ, ਇੱਕ ਬੋਟਮ ਸਵਾਨੀ ਸੀ ਤੁਆਡੇ ਤੋਂ।
ਅੱਛਾ ਪਿੱਛੇ ਜੀ ਤੁਆਡੀ ਡਰੈਸ ਸਟਿਚ ਕੀਤੀ ਸੀਗੀ ਮੈਂ ਯਾਦ ਜੇ ਅਨਾਰਕਲੀ
ਹਾਂਜੀ।
ਤੇ ਓ ਪਰ ਜਨਵਰੀ ਚ ਤੇ ਓ ਨਾ ਮੈਨੂੰ ਓਨਾਂ ਨੇ ਬੜੇ ਮਤਲਬ ਮੇਹਨ ਕਿੰਨੇ ਬੰਦੇਆਂ ਨੇ ਪੁੱਛੇਆ ਜੇ, ਬਈ ਐ ਕੌਨ ਹੈਗੇ ਨੇ ਤੇ ਤੁਸੀਂ ਕਿੰਨਾ ਚਾਰਜ ਲਿੱਤਾ ਏ ਮੈਂ ਕਿਆ ਦੇਖੋ ਹੈਗੇ ਤੇ ਮੇਰੀ ਮੈਂ ਕਿਆ ਭੈਨ ਵਰਗੇ ਈ ਨੇ। ਅ ਤੇ ਮੈਂ ਕਿਆ ਵੀ ਸਟੀਚਿੰਗ ਤਾਂ ਵੇਖੋ ਵੀ ਹਰ ਕਿਸੇ ਲਈ ਆਪਨਾ ਅਲਗ ਰੇਟ ਮੇਰਾ ਕਿਓਂਕਿ ਦੇਖੋ ਤੁਆਡੇ ਨਾਲ ਮੇਰਾ ਅਲਗ ਏ ਬੋਂਡ ਏ ਨਾ ਤੁਸੀਂ ਦੇਓ ਨਾ ਦੇਓ ਤਾਂ ਵੀ ਚੜਾ ਏ ਬਟ ਮੈਂ ਹੁਨ ਕਸਟਮਰਸ ਲਈ ਤਾਂ ਮੈਂ ਹਰ ਇਕ ਨਾਲ ਐਂ ਨਈਂ ਕਰ ਸਕਦਾ।
ਹਾਂਜੀ, ਤੁਆਡੇ ਮੈਨੂੰ ਵੀ ਬੜੇ ਕਮੈਂਟ ਸੀ ਮੈਂ ਕਿਆ ਜਦੋਂ ਮੈਂ ਕੰਪਲੀਮੈਂਟ ਬੜੇ ਮਿਲੇ ਜਦੋਂ ਮੈਂ ਪਾਏ ਸੀ।
ਅੱਛਾ ਹਾਂ, ਤੁਆਡੇ ਤੇ ਜੇ ਇੱਕ ਪਤਾ ਕੀ ਗੱਲ ਹੁੰਦੀ ਜੱਚਨ ਦੇ ਉੱਤੇ ਵੀ ਹੁੰਦਾ। ਤੁਆਡੇ ਤੇ ਜੱਚਦੀ ਵੀ ਬੜੀ ਪਈ ਸੀਗੀ, ਹੁਨ ਆਹੀ ਕਿਸੇ
ਘਰੋਂ ਲੈ ਕੇ ਗਈ ਸੀ ਸਾਰੇ ਕੈ ਸੀ ਅੱਤ ਚੁੱਕੀ ਐ ਕੀ ਯਾਰ ਐ ਪਾਏ ਐ ਪਾਏ। ਤੇ ਜਦ ਮੈਂ ਪਾਈ ਤੇ ਸਾਰੇ ਏਨਾ ਦੇਖ ਕੇ ਹਰਾਨ
ਹਾਂ, ਪਤਾ ਕੋਈ ਚੀਜ਼ ਨਾ ਦੇਖਨ ਵਿਚ ਨਈਂ ਅੱਛੀ ਲੱਗਦੀ। ਬਟ ਪਾ ਕੇ, ਓਈ ਚੀਜ਼ ਬੜੀ ਅੱਛੀ ਲੱਗਦੀ ਐ ਤੇ ਤੇ ਇਸ ਕਰਕੇ ਤੁਸੀਂ ਕਿਸੇ ਦੀ ਗੱਲਾਂ ਚ ਨਾ ਆਏਆ ਕਰੋ ਮੈਂ ਤੁਆਨੂੰ ਸਈ ਦੱਸਾਂ।
ਅੱਛੇ ਡਿਨਰ ਅੱਜ ਰੈਡੀ ਕੀਤਾ ਐ, ਕੋਈ ਆਨਾ ਸੀ ਕਿਸੇ ਨੇ ਜਾਂ ਉਂਜ
ਪਤਾ ਕੀ ਮੇਰੇ ਪੰਜਾਬ ਤੋਂ ਭੈਨ ਜੀ ਨੇ ਆਨਾ ਸੀਗਾ ਤੇ ਨਾ ਕੁਛ ਓਨਾਂ ਦੀ ਕਾਰ ਵਗੈਰਾ ਖ਼ਰਾਬ ਹੋਗੀ ਰਸਤੇ ਵਿੱਚ ਈ। ਤੇ ਹੁਨ ਓ ਠੀਕ ਕਰਾਂਦੇ ਪਏ ਨੇ ਦੋ ਘੰਟੇ ਲੱਗਨੇ, ਹਜੇ ਓ ਘਰੋਂ ਨਿਕਲੇ ਈ ਸੀ ਮਤਲਬ ਅੱਦਾ ਘੰ ਘੰਟਾ ਈ ਹੋਏਆ ਸੀ, ਤੇ ਹੁਨ ਓ ਠੀਕ ਕਰਾ ਰਏ ਨੇ ਦੋ ਘੰ ਘੰਟੇ ਲੱਗਨੇ ਨੇ ਹੁਨ ਓਨਾਂ ਦਾ ਫੋਨ ਆਏਆ ਸੀ ਕੇ ਓ ਅੱਜ ਨੀ ਆ ਰਏ। ਓ ਕੱਲ ਆਨਗੇ ਫਿਰ ਆਪਾਂ ਡਿਨਰ ਜੇੜਾ ਤਿਆਰ ਕੀਤਾ ਸੀਗਾ ਦੇਖੋ ਹੁਨ ਆਪਾਂ ਓਨਾਂ ਨੂੰ ਕੱਲ ਬੱਸ ਤੇ ਖਵਾਨਾ ਨਈਂ ਹੁਨ ਸਾਡੇ ਰਿਲੇਟਿਵਸ ਰੈਂਦੇ ਨੇ, ਥੋੜੀ ਦੂਰ ਮੇਰੇ ਕਜ਼ਨਸ ਨੇ ਓਨਾਂ ਵੱਲ ਅੱਦੀ ਚਾਂਪ ਓਨਾਂ ਵੱਲ ਭੇਜੀ ਏ ਓਨਾਂ ਨੂੰ ਇਨਵਾਈਟ ਕੀਤਾ ਸੀਗਾ। ਤੁਆਡਾ ਮੈਨੂੰ ਚੇਤਾ ਈ ਨੀਂ ਆਏਆ। ਓਨਾਂ ਨੂੰ ਮੈਂ ਕੇਆ ਓ ਆਏ ਨੀ? ਫੇਰ ਓ ਕੈਂਦੇ ਅਸੀਂ ਆ ਨੀਂ ਸਕਦੇ, ਫੇਰ ਮੈਂ ਸਬਜੀਆਂ ਵਗੈਰਾ ਪੈਕ ਕਰਕੇ ਨਾ, ਅੱਧੀ-ਅੱਧੀ ਓਥੇ ਭੇਜ ਤੀ, ਹਾਂ ਮੈਂ ਕੇਆ, ਚਲੋ ਕਿਸੇ ਦੇ ਮੂੰਹ ਪੈ ਜਾਏਗਾ।
ਹੋਰ, ਤੁਆਡੀ ਮੰਮੀ ਠੀਕ ਐ?
ਹਾਂਜੀ-ਹਾਂਜੀ, ਮੇਰੇ ਘਾਰ ਪਰਵਾਰ ਸਬ ਵਦੀਆ, ਤੁਸੀ ਸੁਨਾਓ? ਹਾਂਜੀ, ਤੇ ਮੈਂ ਸੁਨੇਆ ਸੀ ਪਿੱਛੇ, ਪਿੱਛੇ ਮੈਨੂੰ ਤੁਸੀਂ ਸਟੀਚਿੰਗ ਤੇ ਸਿੱਖੇ ਸੀਗੇ ਹੈਨਾ, ਤੇ ਤੁਆਨੂੰ ਫੇਰ ਮੇਰੇ ਕੋਲ ਫਰਸ਼ੀ ਸਲਵਾਰ, ਤੁਸੀਂ ਮੈਨੂੰ ਮੇਰੇ ਖੇਆ ਮੈਸੇਜ ਕੀਤਾ ਸੀ ਮੇਰੇ ਰਿਪਲਾਈ ਨੀ ਕਰ ਪਾਏਆ ਮੈਂ ਵੇਖ ਤੇ ਲੇਆ ਸੀ, ਤੇ ਤੁਸੀਂ ਫਰਸ਼ੀ ਸਲਵਾਰ ਨੀ ਸੀ ਸਿੱਖੀ?
ਮੈਂ ਸਲਵਾਨ ਵਿਚ ਮੈਂ ਤਿੰਨ ਮੀਨੇ ਕੀਤੀ ਐ ਤੇ ਮੈਂ ਸਾਰਾ ਕੁਛ ਸਿੱਖ ਲੇਆ ਸੀ। ਜਦ ਮੈਂ ਸਲਵਾਰਾਂ ਚ ਹਾਥ ਪਾਣ ਲੱਗੀ ਤੇ, ਮੇਰੀ ਸਿਸਟਰ ਦਾ ਵੇਆ ਸੀ। ਫੇਰ ਮੈਂ ਓ ਤੇਆਰੀਆਂ ਚ ਲੱਗ ਗੀ ਫੇਰ ਮੈਂ ਕੋਰਸ ਕੀ ਕਰਾਂ ਵਿੱਚ ਈ ਰੈਹ ਗੇਆ। ਪੂਰਾ ਵੀ ਨੀਂ ਕਰ ਪਾਈ।
ਹਾਂ, ਏ ਤੇ ਬੜੀ ਦਿੱਕਤ ਏ ਏਇਓ ਤੁਸੀਂ ਏਕ ਮਿਨਾ ਹੋਰ ਲਾ ਲੈਂਦੇ ਸਗੋਂ
ਸਗੋਂ, ਸਾਰੀ ਸਲਵਾਰਾਂ ਓਨਾਂ ਨੇ ਮੇਨੂੰ ਸਿਖਾ ਦੇਨੀਆਂ ਸੀ।
ਹਾਂ, ਤੁਸੀਂ ਇੱਕ ਮੀਨ੍ਹਾ ਹੋਰ ਲਾਂਦੇ ਨਾ ਤੇ ਵਦੀਆ ਰੈਣਾ ਸੀਗਾ। ਓਦੇ ਵਿੱਚ ਕੀ ਸੀ, ਜੇੜਾ ਤੁਸੀਂ ਮਾੜੀ ਮੋਟੀ ਤੁਆਡੀ ਕਮੀਆਂ ਨੇ ਓ ਵੀ ਦੂਰ ਹੋ ਜਾਂਦੀਆਂ।
ਹਾਂਜੀ-ਹਾਂਜੀ।
ਹਾਂ, ਤੁਸੀਂ
ਮੈਂ ਤੁਆਨੂੰ ਏ ਈ ਕੇ ਰੇਆ ਸੀ ਨਾ, ਤੁਸੀਂ ਏਕ ਡੇਢ ਮਿਨਾ ਨਾ ਹੋਰ ਲਾ ਲਓ, ਓਦੇ ਵਿਚ ਕੀ ਏ ਤੁਸੀਂ ਅਪਨਾ ਫਰਸ਼ੀ ਸਲਵਾਰਾਂ ਹੋ ਗੀਆਂ ਹੋਰ। ਅਫਗਾਨੀ ਸਲਵਾਰਾਂ ਐ ਸਬ ਤੁਸੀਂ ਸਿੱਖ ਲੋ ਪਤਾ ਕੀ ਤੁਆਨੂੰ ਹੁਨ ਤੁਆਨੂੰ ਇੰਨੀ ਅੱਛੀ ਸਟੀਚਿੰਗ ਆਂਦੀ ਬਸ ਮੇਨ ਤੇ ਤੁਆਨੂੰ ਐ ਬੋਟਮ ਵਿਚ ਦਿੱਕਤ ਆ ਰੀ ਏ ਨਾ, ਯਾ ਤੇ ਤੁਸੀ ਕੰਮ ਕਰੋ, ਤੁਸੀ ਦੋ ਤੋਂ ਤਿੰਨ ਮੇਰੇ ਕੋਲ ਆ ਜੋ ਏਕ ਹਫਤਾ ਮੈਂ ਤੁਆਨੂੰ ਕਟਿੰਗ ਵਗੈਰਾ ਸਿਖਾ ਦਾਂਗਾ। ਬਾਕੀ ਤੁਸੀ ਕੱਪੜੇ ਸੀ ਕੇ, ਅਪਨਾ ਹਾਥ ਆਪੇ ਈ ਖੋਲ ਲੈਨਾ ਹੈਨਾ।
ਤੇ ਹਾਂਜੀ ਕੋਈ ਨੀ ਮੈਂ ਹਜੇ ਤੇ ਟਾਈਮ ਨੀਂ ਹੈਗਾ ਜਾਣਾ ਓਸ ਤੋਂ ਬਾਦ ਮੈਂ ਤੁਆਨੂੰ ਦੱਸਾਂਗੀ ਫੇਰ।
ਹਾਂਜੀ-ਹਾਂਜੀ, ਤੇ ਤੁਸੀ ਅ ਹਾਂ, ਤੇ ਫੇਰ ਤੁਸੀਂ ਇੱਕ ਕੰਮ ਕਰਨਾ ਤੁਸੀ ਕੱਲ ਗਿਆਰਾਂ ਸਾਢੇ ਗਿਆਰਾਂ ਵਜੇ ਆ ਜਾਨਾ, ਮੈਂ ਵੈਸੇ ਫਰੀ ਹੋਨਾ।
ਕੋਈ ਨੀਂ ਮੈਂ ਸਵੇਰੇ ਗਿਆਰਾਂ ਵਜੇ ਫੇਰ ਤੁਆਨੂੰ ਕੋੱਲ ਕਰਾਂਗੀ ਪੈਲੇ।
ਅੱਛਾ-ਅੱਛਾ, ਨਈ ਤੁਸੀ ਪੁੱ ਪੁੱਛ, ਦੇਖੋ ਪਤਾ ਕੀ ਗੱਲ ਏ ਪੁੱਛਨ ਦੀ ਕੋਈ ਗੱਲ ਨੀ ਐ ਦੇਖੋ ਮੈਂ ਕਈ ਵਾਰ ਫੋਨ ਨੀਂ ਚੱਕ ਪਾਂਦਾ। ਤੁਸੀ ਡਰੈਕਟ ਘਾਰ ਈ ਆ ਜਾਨਾ ਕੋਈ ਦਿੱਕਤ ਨੀ ਐ ਮੈਂ ਨਈਂ ਗੁਰਦੁਆਰੇ ਤੇ ਦੇਖੋ ਮੈਂ ਸਵੇਰੇ ਜਾਂਨਾ ਨਾ ਸਵੇਰੇ ਆ ਕੇ ਫੇਰ ਮੈਂ ਤੁਆਨੂੰ ਪਤੈ ਸੌ ਕੇ ਨੌਂ, ਸਾਢੇ ਨੌਂ ਉੱਠ ਕੇ ਫੇਰ ਤੁਆਨੂੰ ਪਤਾ ਦੁਕਾਨ ਖੋਲਨੀ ਹੋਂਦੀ ਏ ਕਾਰੀਗਰਾਂ ਨੇ ਵੀ ਆ ਆਣਾ ਹੁੰਦਾ ਦਸ ਵਜੇ ਹੈਨਾ ਤੇ ਓਸ ਹਿਸਾਬ ਨਾਲ ਤੁਸੀਂ ਗਿਆਰਾਂ, ਸਾਢੇ ਗਿਆਰਾਂ ਜਦੋਂ ਤੁਆਨੂੰ ਸਈ ਲੱਗੇ ਤੁਸੀਂ ਆ ਜਾਨਾ। ਹਾਂਜੀ-ਹਾਂਜੀ।
ਕਿਉਂਕਿ ਮੈੈਂ, ਪਰਸੋਂ ਨਿਕਲਨੈ ਮੈਂ ਮੰਡੇ ਅ ਟਿਊਸਡੇ ਨੂੰ।
ਅੱਛਾ, ਅੱਛਾ ਟਿਊਸਡੇ ਤੇ ਮੈਂ, ਤੇ ਫੇਰ ਦੇਖੋ ਟਿਊਸ ਡੇ ਨੂੰ ਤੇ ਤੁਸੀਂ ਜਾਨਾ ਏ, ਤੁਸੀਂ ਕੱਲ੍ਹ ਕੱਲ੍ਹ ਏਚ ਸਟਿੱਚ ਕਰ ਲੋਗੇ।
ਉਹ ਤੇ ਫਿਰ ਜਲਦੀ ਸਇਚ ਫਰਜ਼ੀ ਸਲਵਾਰ ਵਿਚ ਕਛ ਹੇ ਤੇ ਐ।
ਹਾਂ ਕੋਈ ਨੀ ਮੈਂ। ਤੁਆਨੂੰ ਨਾ ਮਤਲਬ ਏਕ ਕੰਮ ਕਰਨਾ, ਤੁਸੀਂ ਦੋ- ਤਿੰਨ ਘੰਟੇ ਵਾਸਤੇ ਨਾ ਫ੍ਰੀ ਹੋ ਕੇ ਆਣਾ। ਠੀਕ ਏ ਤੇ ਮੈਂ ਤੁਆਨੂੰ। ਏਕ ਕੰਮ ਕਰਾਂਗਾ, ਫਰੀ ਹੋ ਕੇ ਆਓਗੇ ਨਾ ਤੁਸੀਂ ਤੇ ਕਟਿੰਗ ਕਰਕੇ, ਕਟਿੰਗ ਵੀ ਸਿਖਾ ਦਾਂਗਾ। ਨਾਲੇ ਤੁਸੀਂ ਮੇਰੇ ਕੋਲ ਬਹਿ ਸਟਿੱਚ ਕਰ ਲੈਣਾ।
ਨਹੀਂ ਸਇਚ ਤੇ ਮੈਂ ਕਰ ਲਾਂਗਰੀ, ਘਰ ਈ ਕਰ ਲਾਂਗੇ ਤੁਹਾਡੇ ਕੋਲ ਬਸ ਮੈਂ ਉਹ ਆਵਾਂਗੇ ਆਈ
ਪਲੇਟਸ ਨੇ ਨਾ ਫਰਸੀ ਸਲਵਾਰ ਦੀਆਂ
ਅਆ
ਥੋੜ੍ਹੀ ਅਲੱਗ ਪੈਂਦੀਆ ਜੇ ਮਤਲਬ ਚਾਰ- ਚਾਰ ਇੰਚ ਦੀ ਪਲੇਟ ਪੈਂਦੀ ਐ ਅਤੇ ਤੁਸੀਂ ਨਾ ਅੱਧੇ ਮੈਂ ਕਹਿੰਦਾ ਪਿਆ, ਡੇਢ- ਦੋ ਘੰਟੇ ਦਾ ਟਾਈਮ ਕੱਢ ਕੇ ਆਣਾ। ਤੁਸੀਂ ਸਟਿੱਚ ਵੀ ਕਰ ਲੈਣਾ, ਮਗਰੋਂ ਤੁਹਾਨੂੰ ਬਾਅਦ ਵਿੱਚ ਦਿੱਕਤ ਨ ਹੋਏਗੀ ਨਾ ਫਿਰ ਮ ਅੱਛਾ ਭੈਣ ਜੀ ਮੈਂ ਇੱਕ ਗੱਲ ਪੁੱਛਣੀ ਸੀ ਜੇ ਤੁਸੀਂ ਮਾਇੰਡ ਨਾ ਕਰੋ। ਜੇ ਮੈਂ ਤੁਹਾਡੇ ਕੋਲ ਸੂਟ ਸਟਿਚ ਕਰਾਵਾਂ ਤਾਂ ਤੁਹਾਡੀ ਫੈਮਿਲੀ 'ਚ ਕਿਸੇ ਨੂੰ ਪ੍ਰੋਬਲਮ ਤਾਂ ਨਹੀਂ ਐ। ਜੇ ਮੰਨ ਲ ਮੇਰੇ ਕੋਲ ਕਸਟਮਰ ਬੜੇ ਸੂਟ ਹੁੰਦੇ ਜੇ, ਮੇਰੇ ਕੋਲ ਟਾਈਮ ਨੀ ਹੁੰਦਾ ਤੇ ਜੇ ਤੁਸੀਂ ਤੁਹਾਡੇ ਕੋਲ ਸਟਿਚ ਕਰਾਲਾ, ਤੁਹਾਡੇ ਦੋ ਪੈਸੇ ਬਣ ਜਾਣਗੇ। ਕੀ ਕਹਿੰਦੇ ਪਏਓ। ਨਹੀਂ ਦੇਖੋ। ਪਤਾ ਕੀ ਗੱਲ ਏ ਕਈਆਂ ਦੇ ਘਰਦੇ ਨੀ ਉਹ ਕਰਦੇ ਕਿ ਬਈ ਨਹੀਂ ਕੰਮ ਨਈ ਕਰਨਾ।
ਨਹੀਂ -ਨਹੀਂ ਐਸੇ ਕੁਛ ਨਹੀਂ ਐ।
ਹਾਂ ਤੇ ਫੇਰ ਤੁਸੀਂ ਜੇ ਤੁਹਾਨੂੰ ਕੋਈ ਦਿੱਕਤ ਨੀ ਐ ਤੇ ਫੇਿਰ ਮੈਂ ਨਾ ਤੁਸੀਂ
ਮੇ ਰੈਨੀ ਆ ਉਪਰ ਸੈਪਰੇਟ ਮੇਰੀ ਮਦਰ ਇਨ ਲੋ ਟੀਚਰ ਆ। ਮੈਂ ਉੱਪਰ ਸੈਪਰੇਟ ਰਹਿੰਦੀ ਹ ਤੇ ਮੈਂ ਜੋ ਮਰਜੀ ਕਰਾ। ਹਾਂਜੀੇ
ਕੱਲ੍ਹ ਤੁਸੀਂ ਆਓਗੇ ਨਾ ਮੈਂ ਦੋ ਸੂਟ ਨਾ ਪਹਿਲੇ ਤੁਸੀਂ ਮੇਰੀ ਮੰਮਾ ਦੇ ਸਟਿਚ ਕਰ ਦਿਉ। ਤੇ ਮੈਂ ਤੁਹਾਨੂੰ ਪੇਮੈਂਟ ਕਰ ਦਾਂਗਾ। ਤੁਸੀਂ ਇੱਕ ਵਾਰ ਮੰਮੀ ਐ ਨਾ ਮੰਮੀ ਇੱਕ ਵਾਰ ਤੇ ਮੰਮੀ ਨੂੰ ਫਿਟਿੰਗ ਆ ਗਈ ਨਾ ਤੇ ਫਿਰ ਮੈਂ ਦੇਖਣਾ ਫਿਰ ਮੇਰੇ ਕੋਲ ਨਾ ਹੋਰ ਵੀ ਸੂਟ ਪਾਈ ਦੇ ਨੇ ਜਿਹੜੇ ਕਾਫੀ ਟਾਈਮ ਤੋਂ ਮੈਨੂੰ ਟਾਈਮ ਨਹੀਂ ਮਿਲਦਾ, ਕਿਉਂਕਿ ਅੱਗੇ ਤੋਂ ਅੱਗੇ ਕੰਮ ਆ ਈ ਜਾਂਦਾ। ਪਹਿਲੇ ਜਿਹੜਾ ਬਾਅਦ ਵਿੱਚ ਕੰਮ ਆਂਦਾ ਉਹ ਪਹਿਲੇ ਹੋ ਜਾਂਦਾ, ਇਹ ਤਾਂ ਤੁਹਾਨੂੰ ਪਤਾ ਟੇਲਰਾਂ ਦੀ ਆਦਤ ਜਿਹੜਾ ਕੰਮ ਬਾਅਦ ਵਿੱਚ ਆਂਦਾ ਉਹ ਹਮੇਸ਼ਾ ਪਹਿਲੇ ਹੁੰਦਾ, ਜਿਹੜਾ ਹਮੇਸ਼ਾ ਪਹਿਲਾਂ ਆਂਦਾ ਉਹ ਹਮੇਸ਼ਾ ਬਅਦ ' ਆਦਾ
ਹਾਂ ਤੁਸੀਂ ਆ ਨਾ ਤੇ ਆਪਣਾ ਮੈਂ ਤੁਹਾਨੂੰ ਸਟਿਚਿੰਗ ਕੱਪੜੇ ਵਗੈਰਾ ਕੱਢ ਕੇ ਦੇ ਦਾਂਗਾ। ਤੁਸੀਂ ਉਸ ਉਸਦੇ ਅਕੋਰਡਿੰਗ ਤੁਸੀਂ ਲੈ ਜਾਣਾ ਪੇ ਕਿਉਂ ਆਉ।
ਤੇ ਤੁਸੀਂ ਮੈਨੂੰ ਇੱਕ ਹੋਰ ਗੱਲ ਕਰਨੀ ਸੀ ਤੇ ਮੈਨ ਕਿਹਾ ਸੀ ਨਾ ਮ ਕੱਪੜੇ ਕੱਢ ਦੇਣਾ ਪੁਰਾਣੇ ਤੇ ਮੈਂ ਕਿੰਨੇ ਵੜੇ ਕੱ ੇ ਹੋਏ ਤੇ ਲੈ ਜਾਂਦੇ ਜ ਆ ਤੁਹਾਡਾ
ਔਰ ਇਹ ਮੈਨੂੰ ਟਾਈਮ ਨਹੀਂ ਮਿਲ ਰਿਹਾ, ਸਗੋਂ ਤੁਸੀਂ ਮੰਨੋਗੇ। ਤੁਸੀਂ ਕਹੋਗੇ ਝੂਠ ਬੋਲਦਾ, ਮੈਨੂੰ ਅੱਜ ਵੀ ਮਤਲਬ ਜਿਹੜੇ ਸਾਡੇ ਸਾਹਣੇ ਰਹਿੰਦੇ ਨਾ ਜਿਹਨਾਂ ਨੂੰ ਮੈਂ ਤੁਹਾਡੇ ਪਹਿਲੇ ਵੀ ਕੱਪੜੇ ਦਿੱਤੇ ਸੀ, ਉਹ ਮੈਨੂੰ ਅੱਜ ਵੀ ਪੁੱਛਦੇ ਪਏ ਸੀਗੇ ਕਹਿੰਦੇ ਕਿ ਮੈਂ ਕਿਹਾ ਮੈ ਨਾ ਮ ਕਿੱਥੇ ਚੱਲਣਾ ਸੀਗਾ ਕਹਿੰਦੇ ਅਛਾ ਉਹ ਨਾ ਕਾਰ ਚੱਲੇ ਤੁਹਾਡੇ ਨਾਂ ਲੈ ਰਹੇ ਸੀਗੇ ਮੈਂ ਕਿਹਾ ਹਾਂਜੀ- ਹਾਂਜੀ। ਜਿਵੇ ਦਾ ਘਰ ਚਲਾਂ ਵਾ, ਤੇ ਇਹ ਮੈਂ ਆ ਨਹੀਂ ਪਾਇਆ। ਤੇ ਮੈਂ ਉਹਨਾਂ ਨੂੰ ਤਾਂ ਕਹਿ ਦਿੱਤਾ ਮੈਂ ਆ ਰਿਹਾ, ਫੇਰ ਉਹ ਮੈਨੂੰ ਕਹਿੰਦੇ ਕਿ ਬਈ ਸੂਟ ਕਹਿਣਾ ਉਹਨਾਂ ਨੂੰ। ਕੋਟਨ ਦੇ ਸੂਟ, ਫਿਰ ਮੈਂ ਸਗੋਂ ਮਜ਼ਾਕ ਕਰਦਾ ਸੀਗਾ, ਮੈਂ ਕਿਹਾ ਉਹ ਨੂੰ ਮੈਂ ਕਵਾਂ ਸਰਦੀਆਂ ਦੇ ਸੂਟ ਕੱਢ ਦੋ। ਕਹਿੰਦੀ ਸਰਦੀਆਂ ਕੀ ਕਰਾਂਗੇ, ਮੈਂ ਕਿਹਾ ਫਿਰ ਕੀ ਹੋ ਮੈਂ
ਕਪੜੇ ਤੇ ਬੜੇ ਸਾਰੇ ਦੋ-ਤਿੰਨ ਗੱਠੀਆਂ ਭਰੀਆ ਹੋਈਆਂ, ਮੇਰੇ ਕੋਲ। ਉਹੀਆਂ ਨਾ ਲੈਜਾਣ ਦਾ ਆਂਦਾ ਕੋਂਨ ਆਏ ਹੋਨ ਜਾਏ।
ਹੋਗੇ ਨਾ ਇੱਕ ਗੱਠ ਰੱਖਦੇ ਆਣਾ ਗਠੜੀ ਏਕ।
ਹੂੰ।
ਹੈਨਾ, ਅੱਜ ਕੀ ਬਣਾਇਆ? ਕੀ ਬਣਾਇਆ ਸੀ ਅੱਜ ਤੁਸੀਂ? ਮੈਂ ਕਿਹਾ, ਅੱਜ ਕੀ ਬਣਾਇਆ ਸੀ ਤੁਸੀਂ? ਹਾਂ, ਹੁਣੇ ਕੀਤਾ ਜੇ ਅਸੀਂ ਨਾ ਅੱਜ ਚਾਂਪ ਬਣਾਈ ਸੀ, ਤੇ ਤੰਦੂਰੀ ਫੁਲਕੇ ਬਾਜ਼ਾਰੋ ਲੈ ਆਏ ਸੀ। ਵਧੀਆ ਮਤਲਬ ਡਿਨਰ ਹੋ ਗਿਆ, ਤੁਸੀਂ ਕੀ ਬਣਾਇਆ?
ਅਸੀਂ ਅੱਜ ਦੀ ਕੋਈ ਘਰ ਹੁੰਦਾ ਨੀ ਸੰਡੇ ਨੂੰ। ਸਭ ਬਾਹਰ ਹੁੰਦੇ ਨੇ, ਤੇ ਫਿਰ ਉਹ ਬਣਾਏ ਸੀ। ਚਿਕਨ ਓ ਅੰਡਾ ਕਰੀ ਬਨਾਈ ਸੀ।
ਅੱਛਾ- ਅੱਛਾ ਚਲੋ ਵਧੀਆ। ਅੱਛਾ- ਅੱਛਾ। ਮੈਂ ਤੇ ਤੁਹਾਨੂੰ ਦੱਸਿਆ ਤੇ ਵੈ ਚਾਪ ਤਾਂ ਬਣਾਈ ਸੀ ਮੈਨੂੰ ਪਤਾ ਲੱਗਿਆ ਨਾ ਪੰਜਾਬ ਤੋਂ ਆਣਾ। ਚਾਂਪ ਬਣਾਈ ਦਾਲ ਬਣਾਈ, ਰਾਇਤਾ ਪਾਇਆ, ਉਹ ਫਿਰ ਉਹ ਆਂਦੇ ਨੀ ਪਏ ਫਿਰ, ਮੈਂ ਉ ਥੋੜਾ ਦੇਖ ਕੇ ਏਨੀ ਲੇਟ
ਤੁਹਾਡਾ ਪਾਪਾ ਜੀ ਤਾਂ ਬਿਲਕੁਲ ਬੇਤ ਹੈਗੇ।
ਹਾਂਜੀ, ਬਿਲਕੁਲ ਠੀਕ ਨੇ, ਆ ਪਿੱਛੇ ਜਿਹੀ ਅੱਖ ਬਣਵਾਈ ਸੀ। ਹੁਣ ਠੀਕ ਨੇ, ਹੁਣ ਥੋੜ੍ਹਾ ਟਾਈਮ ਰੁਕ ਕੇ ਨਾ ਮੱਤਲਬ ਮੰਮੀ ਦੀ ਅੱਖ ਬਣਵਾ ਦਵਾਂਗੇ ਅਸੀਂ। ਹਾਂ, ਡੋਗੀ ਤੇ ਬਿਲਕੁਲ ਠੀਕ। ਹਾਂਜੀ- ਹਾਂਜੀ ਬਿਲਕੁੱਲ ਠੀਕ ਨੇ। ਅੱਜ ਨਵਾਇਆ ਸੀ ਸਗੋਂ ਮੈਂ ਅੱਜ। ਨਵਾਇਆ ਨਾਲ ਮੈਂ ਆਪਣਾ ਵੀ ਸਿਰ- ਸੁਰ ਧੋਤਾ ਹੈ, ਕਿਉਂਕਿ ਦੇਖੋ ਮੈਨੂੰ ਥੋੜਾ ਨਾ ਵਹਿਮ ਜਿਹਾ ਆਂਦਾ ਹੈ। ਦੇਖੋ ਜਾਨਵਰ ਈ ਏ।
ਹੋਣਾ ਚਾਹੀਦਾ ਹੈ, ਭਾਵੇਂ ਪੈਟ ਹੋਏ ਚਾਹੇ ਜੋ ਵੀ ਹੈ। ਜਾਨਵਰ ਤੇ ਜਾਨਵਰ
ਓਹੀ ਤੇ, ਮੈਂ ਫਿਰ ਸਗੌ ਨਵਾਇਆ। ਹੋਰ ਸੁਣਾਓ, ਘਰ ਪਰਿਵਾਰ ਤੁਹਾਡੇ ਵਧੀਆ? ਚਿਕੀ ਜਲਦੀ ਸੌ ਜਾਂਨੇ ਦੇ। ਨਹੀਂ ਅਸੀਂ ਤਾਂ ਦੇਖੋ ਬਜ ਈ ਜਾਂਦੇ ਨੇ ਸਾਨੂੰ ਸਾਢੇ ਗਿਆਰਾਂ-ਬਾਰਾਂ, ਸਗੋਂ ਹਣ ਮੇਰੇ ਪੰਜਾਬ ਫੋਨ ਵੀ ਆਂਦਾ ਪਾਇਆ ਵਿੱਚ ਹੀ ਰਿਲੇਟਿਵ ਦਾ, ਉਹ ਮੈਨ ਵੀਡਿਓ ਕੋਲ ਕਰਦੇ ਪਏ ਨੇ, ਕਹਿੰਦੇ ਪਏ ਨੇ ਵੀਡਿਓ ਕੋਲ ਕਰ। ਸਗੋਂ ਮੈਂ ਉਹਨਾਂ ਨੂੰ ਮੈਸੇਜ ਪਾਇਆ, ਮੈਂ ਕਿਹਾ ਮੈਂ ਕਿਸੇ ਨਾਲ ਗੱਲ ਕਰ ਰਹੀ ਆਂ, ਤੁਹਾਡੇ ਨਾਲ ਮੈਂ ਦੱਸਿਆ ਨਹੀਂ ਤੁਹਾਡੇ ਨਾਲ ਕਰ ਰਹੀ ਆਂ।
ਚੱਲੋ ਕੋਈ ਨੀ ਕਰੋ ਗਏ ਨਾ, ਮੈਂ ਤੁਹਾਨੂੰ।
ਹਾਂਜੀ। ਹਾਂਜੀ ਠੀਕ ਹੈ ਭੈਣ ਜੀ -ਠੀਕ ਹੈ ਠੀਕ- ਠੀਕ ਜੀ ਹੈ ਜੀ ਓਕੇ ਜੀ- ਓਕੇ। ਵੇਖ, ਨੰਦਨੀ